ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ।
ਵਧੀਆ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੁੱਛ ਨੀ ਹੈ। ਇੰਡਸਟਿੰਗ ਵਗੈਰਾ ਕਰ ਰਹੀ ਸੀ, ਹਾਂ
ਮੇਰੇ ਚ ਨਾ ਉਹ ਨਹੀਂ ਆ ਰੇਹੇ ਮਤਲਬ ਕੂੜਾ ਉਥਾਨ ਵਾਲੇ ਝਾੜੂ ਵਾਲੇ ਕੋਈ ਵੀ ਨਹੀ ਆ ਰਹਿਆ
ਅੱਛਾ ਸਾਡੇ ਮਤਲਬ ਸੰਡੇ ਨੂੰ ਤਾਂ ਵੈਸੇ ਆਂਦਾ ਨੀ। ਪਰਸੋਂ ਤੇ ਆਏ ਮਤਲਬ ਦੋ ਚਾਰ ਦਿਨ ਹੋ ਗਏ ਆਏ ਸੀ। ਕੂੜੇ ਵਾਲੇ ਤਾਂ ਆਏ ਸੀ ਝਾੜੂ ਵਾਲੇ ਨੀ ਖੈਰ ਮੈਂ ਦੇਖੇ ਘਰ ਝਾੜੂ ਵਾਲੇ ਨੀ ਆਏ।
ਅੱਛਾ-ਅੱਛਾ, ਨਹੀਂ ਸਾਡੇ ਤੇ ਹਫ਼ਤਾ ਹੋ ਗਿਆ ਮੇਰੇ ਦਸ ਦਿਨ ਹੋ ਗਏ ਨੇ ਘੱਟੋ-ਘੱਟ ਕਿ ਹਜੇ ਤੱਕ ਆਇ ਨੀ ਕੋਈ ਵੀ। ਨਾ ਝਾੜੂ ਲਗਾਉਣਾ ਹੈ ਕੋਈ ਨਾ ਹੀ ਕੋਈ ਕੂੜਾ ਚੁੱਕਣਾ ਹੈ ਮਤਲਬ ਗਾਲੀ ਦਾ ਨਾਲਿਆਂ ਤਕ ਗੰਦ ਵੀ ਇੰਨਾ।
ਹਾਂ ਵੈਸੇ ਵੀ ਡਸਟਿੰਗ ਬਹੁਤ ਜਿਆਦਾ ਹੋ ਜਾਂਦੀ। ਤੁਹਾਡੇ ਉੱਧਰ ਵੀ ਫੈਕਟਰੀਆਂ ਨੇ?
ਬੜੀਆਂ ਸਾਡੇ ਦੇ ਘਰ ਦੇ ਸਾਹਮਣੇ ਫੈਕਟਰੀ ਹੈ ਬਿਲਕੁਲ ਸਾਹਮਣੇ ਹਾਂ। ਕੁਛ ਸਾਡੇ ਘਰ ਦੇ ਵਿੱਚ ਵੀ ਫੈਕਟਰੀ ਸਾਹਮਣੇ ਵੀ ਫੈਕਟਰੀ। ਤੇ ਬੜਾ ਜ਼ਿਆਦਾ ਮਤਲਬ ਧੂੰਆਂ ਧੂੰਆਂ ਕਾਲਾ ਕਾਲਾ। ਮਿੱਟੀ ਕੱਟਾ ਬੜਾ ਹੋ ਜਾਂਦਾ ਹੈ।
ਊ ਤੇ ਹੈ ਹੀ। ਕਿਉਂਕਿ ਹਾਂ ਕਿਉਂਕਿ ਸ ਅੱਸੀ ਤਾ ਆਪ ਫੈਕਟ ਫੈਕਟਰੀਆਂ ਦੇ ਹੋਣ ਦੇ ਕਰਕੇ ਨਾ ਤੇ ਡਸਟ ਬੜੀ ਜਿਆਦਾ ਆਂਦੀ ਹੈ ਤੇ ਕੁਛ ਵੈਸੇ ਤੇ ਗਰਮੀਆਂ ਹੋ ਗਈਆਂ ਨੇ ਤੇ ਪੱਖੇ ਪੁੱਖੇ ਚੱਲਦੇ ਨੇ, ਸਾਡੀ ਉਹਿਓ ਹੁਣ ਪੱਖਿਆਂ ਨਾਲ ਵੀ ਸਾਡਾ ਬਹੁਤ ਫਰਕ ਪੈਂਦਾ ਹੈ, ਸੋ ਸਾਡੇ ਵਾਲ ਕੋਈ ਹੈ ਸਾਰਾ ਬੈਡਾਂ ਥੱਲੇ ਵੜ ਜਾਂਦਾ ਪੱਖਿਆਂ ਨਾਲ ਤੇ, ਇਸ ਕਰਕੇ ਮਤਲਬ ਸੰਡੇ ਦੀ ਸੰਡੇ ਥੋੜੇ ਜਿ ਟੈਸਟਿੰਗ ਕਰ ਲੈਂਨੇ ਆ।
ਹਮ, ਬਸ ਐਵੇ ਬੜਾ ਬੁਰਾ ਹਾਲ ਏ ਕੁਛ ਫੈਕਟਰੀਆਂ ਵਾਲੇ ਨੇ ਓ ਕੀਤਾ ਹੋਇਆ ਐ ਕੁਛ ਕੂੜੇ ਵਾਲੇ ਨੀ ਆਉਂਦੇ ਉਠਾਣ ਤੇ ਬੜਾ ਮਤਲਬ
ਬੱਚੇ ਹੈਗੇ ਆ ਸਾਡੇ ਬੱਚੇ ਹੈ, ਪਰਸੋਂ ਕਹਿੰਦੇ ਪਏ ਸੀ ਵੀ ਅਸੀਂ ਮੰਮੀ ਅਸੀਂ ਬਾਹਰ ਸਾਈਕਲ ਚਲਾ ਲਈਏ ਤੇ ਫੇਰ ਅਸੀਂ ਮਨੇ ਕਿ ਉਹ ਨਾਲ ਮਤਲਬ ਅ ਧੋਂਦੇ ਹੈ ਨਾ, ਬਰਤਨ ਵਗੈਰਾ ਤੇ ਫੇਿਰ ਉਹ ਤੇਜਾਬ ਹੁੰਦੀ ਹੈ ਨਾ, ਉਹ ਤੇਜਾਬ ਨਾ ਚੜ੍ਹਦੀਏ, ਬੜੀ ਜਿਆਦਾ ਚੜ੍ਹਦੀ ਹੈ, ਤੇ ਫੇਰ ਅਸੀਂ ਬੱਚਿਆਂ ਨੂੰ ਕਿਹਾ ਕਿ ਨਹੀਂ ਉਹ ਤੇਜਾਬ ਤੁਹਾਨੂੰ ਚੜ੍ਹੇਗੀ ਫਿਰ ਖਾਂਸੀ ਵਗੈਰਾ ਹੋਏਗੀ ਤੁਹਾਨੂੰ ਤੇ ਤੁਸੀਂ ਵੀ ਰਹਿਣ ਦੋ, ਤੇ ਕੁਛ ਉਹਨਾਂ ਦਾ ਧੂੰਆਂ ਧਾਵਾਂ ਸਾਰਾ ਮਤਲਬ ਘਰ ਵਿੱਚ ਈ ਆਂਦਾ ਐ, ਆਹ ਮਤਲਬ ਵਿਚਕਾਰ ਘਰ ਹੈ ਆਸੇ ਪਾਸੇ ਥੋਡੇ
ਹਾਂ, ਜ਼ਿਆਦਾ ਫੈਕਟਰੀਆਂ ਈ ਨੇ ਯਨੀਕੀ ਤੁਹਾਡੇ ਮਹੱਲੇ ਚ
ਨੇ ਪਿੱਛੇ ਜੇ ਪਿੱਛੇ ਜੇ ਕਹਿੰਦੇ ਸੀਗੇ ਵੀ ਇੱਥੋਂ ਮਤਲਬ ਉਹ ਮਹੱਲਿਆਂ ਵਿੱਚੋਂ ਚੁੱਕੀਆਂ ਜਾਣਗੀਆਂ ਫੇਰ ਅੱਗੇ ਚਲੇ ਜਾਣਗੀਆਂ। ਤੇ ਏ ਨਹੀਂ ਫੇਰ ਨਹੀਂ ਏਦਾਂ ਕੰਮ ਨਹੀਂ ਹੁੰਦੇ ਨਾ। ਲੋਕਾਂ ਨੇ ਖੋਲੀਆਂ ਹੋਈਆਂ, ਚਲੋ ਉਹਨਾਂ ਨੇ ਵੀ ਤਾਂ ਕਾਰੋਬਾਰ ਆਪਣਾ ਕਰਨਾ ਨਾ।
ਹਾਂ, ਉਹ ਤੇ ਹੈ ਈ ਐ, ਪਰ ਇਹ ਹੈ ਕਿ ਚਲੋ ਫੇਰ ਵੀ ਧੂੰਵਾਂ ਧਾਵਾਂ ਜਿਹੜਾ ਖ਼ਰਾਬ ਕਰਦਾ, ਸਾਡੇ ਸਾਹਮਣੇ ਫੈਕਟਰੀ ਸੀ ਉਹਨਾਂ ਦਾ ਧੂੰਆਂ ਬੜਾ ਆਇਆ ਸੀ ਬੜਾ ਸਾਡੇ ਜੋ ਬਜ਼ੁਰਗ ਹੈ ਨੇੇ ਨਾ, ਉਹਨਾਂ ਨੇ ਇੱਕ ਵਾਰੀ ਕਿਹਾ ਸੀ, ਬਈ ਨਾ ਅਹ ਕਾਕਾ ਵੀ ਧੂੰਆਂ ਬੜਾ ਜਿਵੇਂ ਆਪਣੇ ਮਤਲਬ ਬੋਲਦੇ ਨੇ ਵੱਡੇ ਲੋਕ ਬਈ ਧੂੰਆਂ ਵਗੈਰਾ ਬੜਾ ਆਂਦਾ ਹੈ, ਥੋੜਾ ਦੇਖ ਕੇ ਬਈ ਮੈਂ ਠੀਕ ਨੀ ਰਹਿੰਦੀ ਹੈਗੀ। ਘਰ ਛੋਟੇ ਬੱਚੇ ਵੀ ਨੇ ਸਾਡੇ ਤੇ ਉਹ ਸਿੱਧਾ ਧੂੰਆਂ ਸਾਡੇ ਅੰਦਰ ਆਉਂਦਾ ਹੈ ਤੇ ਉਹਨਾਂ ਨੂੰ ਅਸੀਂ ਇੱਕ ਵਾਰੀ ਕਿਹਾ ਉਹਨਾਂ ਨੇ ਇੱਥੋਂ ਸਾਡੇ ਸਾਹਮਣਿਓਂ ਕੰਮ ਚੁੱਕੇ ਨਾ ਆਪਣੇ ਪਿਛਲੇ ਗੇਟ ਤੇ ਲੈ ਗਏ ਨੇ।
ਅੱਛਾ। ਨਹੀਂ, ਕਈ ਤਾਂ ਹੁੰਦੇ ਆ ਨਾ, ਕਈ ਤਾਂ ਸੋਚ ਲੈਂਦੇ ਨੇ ਲੇਕਿਨ ਕਈ ਲੜਨ ਲੱਗ ਜਾਂਦੇ ਆ ਵੀ ਅਸੀਂ ਤੁਹਾਡੇ ਕਰਕੇ ਅਸੀਂ ਆਪਣਾ ਕੰਮ ਛੱਡੀਏ ਜਾਂ ਹੋਰ ਇਹ ਹੋ ਜਾਂਦਾ ਹੰਮਮ ਡਸਟਿਕ ਤਾਂ ਵੈਸੇ ਵੀ ਵੜੀ ਜਾਂਦੀ ਹੈਗੀ ਆ। ਹੁਣ ਪਰਸੋਂ ਦੇ ਹਨੇਰੀ ਆਈ ਹੈ ਇੰਨੀ ਹਨੇਰੀ ਮਤਲਬ ਹਨੇਰੀ ਆਈ ਸੀ। ਤੇ ਇਹਨਾਂ ਕੂੜਾ ਕੱਲ ਵੀ ਆਈ ਹੈ ਹਨੇਰੀ ਤੇ। ਕੱਲ ਵੀ ਬਹੁਤ ਮਤਲਬ ਆਇਆ। ਹਮ ਚੱਖੜ ਜਾ। ਤੇ ਫੇਰ ਉਸ ਤੋਂ ਬਾਅਦ। ਸਾਰੇ ਮਤਲਬ ਇਹਦਾ ਫੇਰ ਡਸਟਿੰਗ ਹੁਣ ਕਰਦੇ ਵੈਸੇਸੀ ਰਲ ਕੇ
ਹਮ ਕੱਲ ਤੇ ਬੜੀ ਜ਼ਿਆਦਾ ਹਾਂਜੀ ਹਾਂਜੀ।
ਹਾਂ ਸਹੀ।
ਕਿ ਸਾਡੇ ਸਾਹਮਣੇ ਹੈਗੇ ਆ ਸਾਡੇ ਸਾਹਮਣੇ ਖਾਲੀ ਮੈਂ ਹੋਏ। ਮੇਰੇ ਇੱਕ ਧਰਮਸ਼ਾਲੀ ਬਣੀ ਹੋਈ ਉਂਦੇ ਅੰਦਰ ਪੇੜ ਲੱਗੇ ਹੋ ਨੇ ਬੇ ਵੱਡੇ ਵੱਡੇ। ਉਹ ਸਾਰੇ ਪੇੜ ਹੀ ਨੀਚੇ ਗਿਰਿਆ ਹੋਏ ਨੇ।
ਅੱਛਾ ਉਹ ਤਾਂ ਹੀ ਨਹੀਂ ਹਾਂ ਐਨੀ ਤੇਜ ਆਈਏ ਹਾਂ ਹੁਣ। ਸਾਡੇ ਵੀ ਪਿੱਛੇ ਹੈਗੇ। ਸਾਡੇ ਵੀ ਪਿੱਛੇ ਮਤਲਬ ਬਾਅਦ। ਹੈਗਾ ਤੇ ਉਹਦੇ ਸਾਰੇ ਪੱਤੇ ਪੁੱਤੇ ਸਾਰੇ। ਮਤਲਬ ਸੁੱਕੇ ਸਾਰੇ ਅੰਦਰ ਆ ਜਾਂਦੇ ਨੇ। ਤੇ ਫਿਰ? ਕਰ ਲਈ ਦਾ ਹੁਣ ਕੀ ਕਰ ਸਕਦੇ ਹਾਂ।
ਹਮ ਚਲੋ ਬਸ ਮੈਨੂੰ ਐ ਸੀ ਕਿ ਮੈਂ ਕਿਹਾ ਚੱਲ ਪੁੱਛਣੀ ਆ ਕਿਉਂਕਿ ਸਾਡੇ ਬੜਾ ਗੰਦ ਪਿਆ ਹੈ। ਤੁਹਾਨੂੰ ਪਤਾ? ਕੁਛ ਮਜ਼ੇ ਕਾਰ ਨੇ ਛੁੱਟੀਆਂ ਨੇ?
ਹਾਂ ਕੁਛ ਬੱਚੇ ਵੀ ਨਾ ਪਾ ਦਿੰਦੇ ਆ ਨਾ। ਬੱਚਿਆਂ ਨੂੰ ਵੀ ਕੁਛ ਨਾ ਕੁਛ ਚਾਹੀਦਾ। ਜਾਂ ਆਪਣਾ ਖਲੇਰਾ ਜਾਂ ਮੋਬਾਇਲ ਉੱਤੇ ਵੀ।
ਹਮ ਬਸ ਮੈਂ ਉਹਨੇ ਸੂਟ ਸਟਿਚ ਕਰਦੀ ਪਈ ਸੀ ਤੇ ਉਹ ਰੌਲਾ ਪਾਉਣ ਲੱਗ ਗਿਆ। ਕਿ ਨਹੀਂ ਉੱਠੋ ਉੱਠੋ ਇੱਧਰੋਂ ਨਹੀਂ ਸੀਣਾ ਨਹੀਂ ਸੀਣਾ ਸੀ ਨਹੀਂ ਦਿੰਦਾ ਛੋਟੇ ਵਾਲਾ ਕਾਕਾ।
ਅੱਛਾ ਕਰ ਲੈਂਨਦੇ ਹੋ ਤੁਸੀਂ ਸਟਿਚ ਵਗੈਰਾ?
ਜੀ ਮੈਂਛਖਾ ਲੈਂਦੀ ਹਾਂ ਮਤਲਬ। ਮੈਂ ਘਰ ਕਰਦੇ ਹੀ ਕਰ ਲੈਂਦੀ ਹਾਂ
ਅੱਛਾ ਹਾਂ ਮੈਂ ਵੀ ਇੱਕ ਸੇ ਮੈਂ ਵੀ ਹੁਣ ਸਿੱਤਾ ਸੀ ਇੱਕ ਸੂਟ ਕਿੰਨੇ ਮਤਲਬ ਟੈਮ ਨੀ ਲੱਗਦਾ ਘਰ ਕਰੋ ਮਤਲਬ ਇਹ ਸੂਟ ਮੇਰਾ ਘੱਟੋ, ਘੱਟ ਦਸ ਪੰਦਰਾਂ ਦਿਨਾਂ ਬਾਅਦ ਪੂਰਾ ਹੋਇਆ।
ਅੱਛ, ਅੱਛਾ ਬਸ ਆ ਹੀ ਹੈ ਨਾ ਮੂੜ ਦੇ ਪਰ ਇੱਕਥ ਗਰਮੀ ਬੜੀ ਹੁੰਦੀ ਏ ਅੱਜ ਇਹ ਸੀ ਕਿ ਚੱਲ ਅੱਜ ਮੌਸਮ ਅੱਛਾ ਹੈਗਾ ਤੇ ਅੱਜ ਮਨ ਆਪੇ ਹੀ ਕੀਤਾ ਕਿ ਚਲੋ ਮਸ਼ੀਨ ਗ ਬੈ ਜਾ ਨ ਇਹਨਾਂ ਤਾਂ ਗਰਮੀ ਇਨੀ ਹੁੰਦੀ। ਮਨ ਨੀ ਕਰਦਾ ਪੈਣ ਦਾ।
ਏਸੀ ਚਲਾ ਕੇ ਬੈਠੋ। ਫੇਿਰ ਬੰਦਾ ਫੇਿਰ ਕਹਿੰਦਾ ਇਹਸੀ ਚਲਾ ਕੇ ਵੀ ਆਵੇਂ ਬੈਠੋ ਤੇ। ਫੇਿਰ ਕਿਸੇ ਵੇਲੇ ਬਸ ਮੈਂ ਤਾਂ ਮ ਮੈਂ ਸਾਡੇ ਤਾਂ ਬਸ ਤੋਂੜੀ ਜਿਨਾ ਤੇ ਐਨਾ ਨਾ ਜੁਆਇੰਟ ਫੈਮਿਲੀ ਤੇ ਫੇਰ ਇਹਦੇ ਨਾਲ ਥੋੜਾ ਫ਼ਰਕ ਪੈ ਜਾਂਦਾ ਕੰਮ ਦਾ। ਕੰਮ ਹੀ ਮਸ ਨਿਕਟਦਾ ਤੇ ਫੇਰ ਜਿਹੜਾ ਮਾੜਾ ਮੋਟਾ ਜਾਤ ਤਾਂ ਫੇਰ ਉਹ ਥੋੜਾ ਜਿਹਾ ਸ ਆਰਾਮ ਕਰਲੋ ਤੇ। ਜਾਂ ਫਿਰ ਮਸ਼ੀਨ ਰੱਖ ਆਪੋਹੀ ਕੰਮ ਹੋ ਸਕਦਾ।
ਤੇ ਹੈ ਹੀ ਸਹੀ ਗੱਲ, ਕੁੱਛ ਥੱਕ ਵੀ ਜਾਂਦੇ ਆਾਂ ਕੁੱਛ ਮਤਲਬ ਕੰਮ ਕਰ ਕਰਕੇ ਫੇਰ ਕੰਮ ਹੀ ਹੋ ਪਾਉਂਦਾ ਰਸੋਈ ਦਾ ਕਰ ਲ ਲੋ ਜਾਂ ਮਸ਼ੀਨ ਦਾ
ਹਾਂ ਫੇਿਰਾਮ ਵੀ ਜ਼ਰੂਰੀ ਹੈ ਥੋੜ੍ਹਾ ਸਰੀਰ ਸਾਦ ਤਾਂਓ ਦਿੰਦਾ ਨਾ ਤੇਰਾਮ ਥੋੜਾ ਜਿ ਹੋਏਗਾ ਤੇ ਤੇ ਫੇਿਰ ਇਸ ਕਰਕੇ ਮੈਂ ਕਿਹਾ ਕੋਈ ਗੱਲ ਨੀ ਮੈਂ ਕਿਹੜਾ ਵੀ ਬਾਹਰ ਦੇ ਸੀਨ ਨੇ ਮੈਂ ਆਪਣੇ ਸੀਨ ਆ ਦਸ ਦਿਨਾਂ ਬਾਅਦ ਖਤਮ ਹੋਵੇ ਆਹ ਹਫ਼ਤੇ ਬਾਅਦ ਖਤਮ ਹੋਵੇ ਚੱਲ
ਅਰੇ ਆਪਣਾ ਸਿਲੋ ਆਪਣਾ ਸਿਲਓ ਹੀ ਬਹੁਤ ਜੀ ਸਣੇ ਮਹਿੰਗਾਈ ਨਾ ਅੱਜ ਤੋਂ ਬਾਅਦ ਤੁਸੀਂ ਜਾਓ ਗੁਟੀਕ ਜਾਓ ਸਵ ਥੋੜੇ ਕੋਲ ਹਜ਼ਾਰ ਰੁਪ ਤ ਹੱਥ ਲੈ ਲੈਣਗੇ
ਹਾਂ ਹੁਣ ਗਰਮੀਆਂ ਦੇ ਸੂਟ ਆਪਾਂ ਘਰ ਪਾਉਣ ਵਾਸਤੇ ਚੱਲ ਫੇਰ ਵੀ ਪੰਜ ਸੌ ਦਾ ਅੱਠ ਸੌ ਦਾ ਹੀ ਲੈਂਦੇ ਆਾਂ ਗਰਮੀਆਂ ਦਾ ਘਰ ਪਾਉਣ ਵਾਸਤੇ ਹੁਣ ਉਹਦੇ ਤੇ ਵੀ ਅਸੀਂ ਤਿੰਨ ਚਾਰ ਸੌ ਰੁਪਆ ਸਵਾਏ ਦੇ ਦਿੱਤੇ ਅਸੀਂ ਸਾਨੂੰ ਕਣ ਚੰਗਾ ਕਹੇਗਾ ਹੋ ਹਾਂ ਫੇਰ ਇਹਦੇ ਨਾਲ ਥੋੜੇ ਮੋਟੇ ਤਾਂ ਆਣੀ ਚਾਹੀਦੀ ਹੈ ਇੱਕ ਨੂੰ ਆਪਣੇ ਵਾਸਤੇ ਆਪਣੇ ਵਾਸਤੇ ਜਾਂ ਬੱਚਿਆਂ ਵਾਸਤੇ ਅਸੀਂ ਕੁਛ ਸੀ ਲਈਏ ਇਹੀ ਹੋ ਸਕਦਾ ਹੈ ਹਮ
ਹਮ ਮੈਨੂੰ ਪਹਿਲੇ ਬੜਾ ਸ਼ੌਕ ਹੁੰਦਾ ਸੀ ਕਿ ਚਲ ਮੇ ਮੇਰੀ ਵੀ ਕੁੜੀ ਹੋਏਗੀ ਤੇ ਮੈਂਨ ਨੂੰ ਬੜੇ ਸੋਹਣੇ ਸੋਹਣੇ ਇ ਡਰੈਸਟਾਂ ਬਣਾ ਕੇ ਪਾਵਾਂ ਕਰਾਂਗੀ ਹਾਂ ਪਰ ਹੋਈ ਨੀ ਦੋ ਕਕੇ ਹੀ ਨੇੀਦੋ ਮੁ ਹੀ ਨਹੀਂ ਤੇ ਉਹ ਫੇਿਰ ਮਨ ਹੀ ਨੀ ਕਰਦਾ ਹੁਣ ਕਹਿੰਦੇ ਛੱਡ ਪਰੇ ਕੀ ਕਰਨਾ ਸੀ
ਨਹੀਂ ਮੈਂ ਤਾਂ ਬਣਾ ਲੈਂਦੀ ਹਾਂ ਸਾਡੇ ਹੈਗੇ ਆ ਨਾ ਬੱਚੇ ਮਤਲਬ ਮੇਰੀ ਜਠਾਣੀਆਂ
ਉਹ ਘਰ ਦੇ ਵਿੱਚ ਨੇ ਨਾ ਘਰ ਦੇ ਵਿੱਚ ਹੋ ਨਾ ਖਰੇ ਸਾਹਮਣੇ ਤੇ ਫਿਰ ਬੰਦੇ ਪਤਾ ਹੁੰਦਾ ਸਾਰਾ ਕਿ ਆ
ਹਾਂ ਬਲਕਿ ਉਹ ਫੇਿਰ ਉਹ ਵੀ ਕਹਿੰਦੀ ਉਹ ਵੀ ਕਹਿੰਦੀ ਹੈ ਆ ਵੀ ਮਤਲਬ ਅਹ ਉਹ ਵੀ ਕਹਿੰਦੇ ਕਹਿੰਦੇ ਤੁਸੀਂ ਆਪਣਾ ਬਣਾਉਂਦੇ ਫੇ ਮੇਰਾ ਵੀ ਬਣਾਓ ਮੈਂ ਕਿਹਾ ਮੈਂ ਤੇੀਰਾ ਵੀ ਬਣਾ ਦਿੰਦੀ ਹਾਂ ਤੇ ਫੇਰ ਉਹ ਉਹਨੂੰ ਪਤਾ ਲੱਗਦਾ ਹੈ ਉਹਨੂੰ ਪਤਾ ਹੈ ਕਿ ਮੇਰੀ ਮੰਮੀ ਨੂੰ ਮਸ਼ੀਨ ਰੱਖਣੀ ਨੀ ਫੇਰ ਜਦੋਂ ਮੈਂ ਜਦੋਂ ਕੋਈ ਪਾਟਿਆ ਹੋਏਗਾ ਨਾ ਕੱਪੜਾ ਤੁਸੀਂ ਸੀਦੋ ਦਾਦੀ ਤੁਸੀਂ ਸੀ ਦੋ ਹਾਂ ਤੁਸੀ ਜੀਦੋ ਮੈਂ ਕਿਹਾ ਚਲ ਕੋਈ ਗੱਲ ਨੀ ਮੈਂ ਮੰਮਾ ਨ ਨਾ ਸਿੰਦੀ ਤੁਸੀਂ ਸੀਦੋ ਤੇ ਫੇਰ ਉਹ ਆ ਜਾਂ ਉਹਨੂੰ ਪਤਾ ਕਿ ਬੈਠੇ ਆੇ ਮਸ਼ੀਰ ਰੱਖ ਕੇ ਬੈਠੇ ਦੇ ਨੇ ਤੇ ਮੈਂ ਉਹਨਾਂ ਕੋਲ ਸਵਾ ਲੈਦੀ ਹਾਂ ਤੇ ਬੱਚ ਹਮ
ਮਸ਼ੀਨ ਚ ਧਾਗਾ ਵੀ ਨਹੀਂੀ ਪਾਣਾ ਹੁੰਦਾ ਕਈ ਹੈ ਇਸ ਤਰ੍ਹਾਂ ਦੇ
ਹਾਂ ਸਗ ਹਮ ਸਗੋਂ ਮੈਂ ਹੁਣ ਲੈਸਾਂ ਲੂਸਾਂ ਲਾ ਕੇ ਬਣਾਇਆ ਵਤੀਆਂ ਮਤਲਬ ਲੈਸਾਂ ਵਗੈਰਾ ਲਗਾ ਕੇ ਬਣਾਇਆ ਤੇ ਕੁਛ ਹਾਂ ਕੁਛ ਕਿਸੇ ਦਾ ਦੇਖ ਲੈਂਦੇ ਹਾਂ ਡਿਜ਼ਾਇਨ ਕੋਈ ਆਉਂਦਾ ਜਾਂਦਾ ਨ ਮਤਲਬ ਲੰਘਦਾ ਕੋਈ ਆਪਾਂ ਕਿਧਰੇ ਜਾਂਦੇ ਹਾਂ ਉਹਦਾ ਦੇਖਦੇ ਹਾਂ ਫੇਰ ਮੈਨੂੰ ਆ ਜਾਂਦਾ ਮੈਂ ਕਿਹਾ ਆਪ ਇਹ ਵਾਲਾ ਡਿਜ਼ਾਇਨ ਪਾਇਆੋ ਜਹਾ ਪਾ ਕੇ ਦੇਖੀਏ ਚਲ ਆਪਣੇ ਤੇ ਆਪਣੇ ਤੇ ਖ਼ਰਾਬ ਵੀ ਹੋਵੇ ਜਿਵੇਂ ਮਰਜ਼ ਹੋਵੇ ਪਾਣਾ ਤਾਂ ਅਸੇ ਹੀ ਹੈ ਨਾ ਟਰਾਈ ਵੀ ਅਸੀਂ ਆਪਣੇ ਤੇ ਕਰ ਲੈਂਦੇ ਹਾਂ
ਉਹ ਤਾਂ ਹੈ ਹੀ ਹੈ, ਸਹੀ ਹੈ ਆਪਣਾ ਆਪਣਾ ਬੰਦੇ ਨੂੰ ਆਉਣਾ ਚਾਹੀਦਾ ਹੈ ਹੁਣ ਮੈਂ ਤੁਸੀਂ ਮੰਨੂੰ ਕਿ ਮੈਂ ਆਪਣੀ ਜੋ ਵੀ ਚੀ ਬਾਜ਼ਾਰ ਦੇਖਣੀ ਐ ਨਾ, ਉਹ ਆਪੇ ਸੀ ਲੈੈਂਦੇ ਆ
ਨਹੀਂ ਵਧੀਆ ਵਧੀਆ ਸੀ ਲੈਨੇ ਆਂ ਤਾਂ ਹੋਰ ਅਹਿਯੋ ਨਾ ਮੈਨੂੰ ਘਾਰ ਪਤਾ ਕੀ ਜੇ ਛੋਟੀ ਫੈਮਿਲੀ ਆ ਆਪਣੇ ਬੱਚੇ ਚਲੇ ਗਏ ਸਕੂਲ ਵੀ ਜਿਵੇਂ ਆਪਣਾ ਕੋਈ ਹਸਬੈਂਡ ਵਗੈਰਾ ਮਤਲਬ ਉਹ ਕਰ ਦੇ ਨੇ ਜੋਬ ਵਗੈਰਾ ਕਰਦੇ ਨੇ ਉਹ ਜੋਬ ਤੇ ਚਲੇ ਗਏ ਫੇਰ ਥੋੜਾ ਜਿਹਾ ਟਾਈਮ ਮਿਲਦਾ ਜਾਂਦਾ ਨਾ ਹਾਂ ਤੇ ਥੋੜਾ ਟੈਮ ਮਿਲ ਜਾਂਦਾ ਫੇਰ ਬੰਦਾ ਕਰ ਲੈਂਦਾ ਤੇ ਜਦੋਂ ਬੱਚੇ ਛੋਟੇ ਛੋਟੇ ਹੋਣ ਨਾ ਤੇ ਫੇਰ ਉਹ ਨੀ ਕਰਨ ਦਿੰਦੇ ਜਿਆਦਾ ਹੱ ਵਿੱਚ ਹੱਥ ਮਾਰਦੇ ਹਾਂ ਬਸ ਮੈਂ ਆਪਣੇ ਹੀ ਸੀਨੀ ਆਪਣੇ ਮਤਲਬ ਦੂਜੇ ਕਿਸੇ ਦੇ ਨੀ ਸਿੱਦੀ ਜਾਂ ਨਿੱਕੇ ਨਿੱਕੇ ਬੱਚਿਆਂ ਦੇ ਮਤਲਬ ਤੁਹਾਨੂੰ ਕਹਿੰਦੀ ਹ ਗੁ ਗੁੜੀਆਂ ਹੈਗੀਆਂ ਨੇ, ਤੇ ਉਹਨਾਂ ਦੇ ਉਹਨਾਂ ਦੇ ਮੈਂ ਟਰਾਈ ਕਰ ਲੈਂਦੀ ਹਾਂ ਕਿ ਫਰੋਕਾਂ ਕੋਈ ਮੈਂਟ ਬਣਾਇਆ ਸੀ ਉਹ ਕਾਫਤਾਨ ਜੀਨੂੰ ਕਹਿੰਦੇ ਨੇ ਹਾਂ ਉਹ ਬਣਾਇਆ ਸੀ ਇੱਕ ਇੱਕ ਉਹ ਹੁੰਦਾ ਹੈ। ਜੈਟ ਸੂਟ ਹੈ। ਜੰਪ ਸੂਟ ਉਹ ਵੀ ਬਣਾ ਹਾਂ ਉਹ ਵੀ ਲੱਗਦੇ। ਵੀ ਅੱਛਾ ਆ ਗਿਆ ਸੀ ਉਹਨਾਂ ਨੂੰ ਕਿਉਂਕਿ ਕੋਲ ਬੱਚਾ ਹੋਵੇ ਨਾ ਅਸੀਂ ਉਹਦਾ ਪ੍ਰੋਪਰ ਨਾਮ ਲੈ ਲੈ ਕੇ ਅਸੀਂ ਕਰ
ਹਾਂਜੀ ਹਾਂਜੀ ਇਹ ਤੇ ਫ਼ਰਕ ਪੈਂਦਾ ਹੀ, ਤੁਹਾਨੂੰ ਮੈਂ ਉਹੀ ਗੱਲ ਕੀਤੀ ਨਾ ਕਿ ਬੱਚਾ ਸਾਹਮਣੇ ਬੈਠਾ ਤਾਂ ਹੋਏ ਨਾ ਫਟਾਫਟ ਹੋ ਜਾਂਦਾ ਹੈ। ਕਯਾ ਹੋ ਰਹਾ ਹੈ ਇੰਨਾ ਸਾਈਜ਼ ਯਾ ਮੇਰਾ ਸਾਈਜ਼ ਵਾਇਜ਼ ਤੇ ਇੰਜ ਕਰਨਾ।
ਔਹੀ ਬੱਚਾ ਹੁੰਦਾ ਨਾ ਕੋਲ ਫਿਰ ਮੈਂ ਉਹਨੂੰ ਬੁਲਾ ਲੈਂਦੀ ਹਾਂ ਮੈਂ ਹਾਂ ਦੇਖਾ ਤੇਰੀ ਲੰਬਾਈ ਕੀ ਏ ਉਹ ਵੀ ਖੁਸ਼ ਹੋ ਜਾਂਦੇ ਕਿ ਮੇਰੇ ਵਾਸਤੇ ਸੀਂਦੇ ਨੇ ਐ। ਹਮ ਤੇ ਹਾਂ ਬਸ ਆਪਣਾ ਆਪਣਾ ਕਰ ਲਈ ਏ ਬਸ ਥੋੜਾ ਜਿਹਾ ਪਹਿਲੇ ਸਗੋਂ ਪਹਿਲੇ ਮੈਨੂੰ ਬਹੁਤ ਸ਼ੌਂਕ ਸੀ ਪਹਿਲੇ ਮੈਂ ਥੋੜਾ ਸ਼ਰੀਰ ਵੀ ਸਾਥ ਦਿੰਦਾ ਸੀ ਤੇ ਮੈਂ ਕਰ ਲੈਂਦੀ ਸੀ ਮੈਨੂੰ ਹੈਗਾ ਸੀ ਮੈਂ ਮਸ਼ੀਨ ਰੱਖਾਂ। ਲੇਕਿਨ ਹੁਣ ਮੇਰਾ ਮਸ਼ੀਨ ਰੱਖਣ ਤੇ ਦਲੀ ਵੀ ਨਹੀ ਕਰਦਾ। ਹਮ। ਪਤਾ ਨੀ ਏਦਾਂ ਦਾ ਥੋੜਾ ਹੋ ਗਿਆ ਨਾ ਕੁਛ ਗਰਮੀ ਹੋ ਜਾਂਦੀ ਏ ਤੇ ਸਰਦੀਆਂ ਵਿੱਚ ਲਾਲਚ ਪੈ ਜਾਂਦਾ ਹੈ ਬਾਹਰ ਧੁੱਪੇ ਬੈਠੋ ਤਾਂ ਨੀ ਮਸ਼ੀਨ ਰੱਖੀ ਜਾਂਦੀ। ਹਮ।
ਚਲੋ ਬਸ ਮੈਨੂੰ ਏ ਸੀ ਮੈਂ ਤੁਹਾਡੇ ਕੋਲ ਪਾਣੀ ਦਾ ਪੁੱਛ ਪੁੱਛਣਾ ਸੀ। ਪ੍ਰਦੂਸ਼ਣ ਦਾ ਧੂੰਆਂ ਧਵਾਂ ਬੜਾ ਹੋ ਰਿਹਾ ਕਿ ਤੁਸੀਂ ਸ਼ਿਕਾਇਤ ਕੀਤੀ ਇਹ ਨ ਕੀਤੀ
ਹਾਂ ਨਹੀਂ ਉਹ ਤਾਂ ਹੈ ਕੋਈ ਨੀ ਆਨ ਕੋਈ ਗੱਲ ਨੀ ਤੂੰ
ਦੇਖਣੀ ਆ ਕਿ ਸਾਡੇ ਅਗਰ ਇੱਥੇ ਐਵੇਂ ਹੋ ਰਹੇ ਤੇ ਫੇਰ ਅਸੀਂ ਦੇਖਦੇ ਹਾਂ ਕੁਛ
ਹਾਂ ਕਿਉਂਕਿ ਗਰਮੀ ਹੈ ਨਾ ਫੇਿਰ ਮੱਛਰ ਪੈ ਜਾਂਦੇ ਆ ਨਾ ਮੱਛਰ ਪੈਦਾ ਹੋ ਜਾਂਦੇ ਨੇ ਫੇਿਰ ਉਹ ਬਿਮਾਰੀਆਂ ਪਦਾ ਕਰ ਜਾਂਦੇ ਨੇ
ਹਾਂਜੀ ਮੱਛਲੀ ਤੇ ਬੜੀ ਜਲਦੀ ਫੈਲਦੇ ਨੇ ਨਾ ਇੰਨੀ ਗੰਦੇ ਗੰਦੇ ਮੱਛਰ ਨੇ ਮੱਛਰ ਨੂੰ ਮਾਰੋ ਨਾ ਤੇ ਇੰਝ ਬਲੱਡ ਨਿਕਲਦਾ ਉਹਦੇ ਅੰਦਰੋਂ ਇੰਨਾ ਗੰਦਾ ਗੰਦਾ ਖੂਨ ਨਿਕਲਦਾ ਹੀ ਕਿਉਂ ਮਾਰਿਆ ਹ ਅਸੀਂ
ਇਹਨਾਂ ਦੇ ਮਤਲਬ ਇੈਥੇ ਹੈਗੇ ਨੇ ਤੇ ਉਹਨਾਂ ਦੇ ਮੱਛਰ ਲੜ ਗਿਆ ਉਹ ਕਹਿੰਦੀ ਮੈਨੂੰ ਇੰਨਾ ਮੱਛਰ ਲੜਿਆ ਆਂਟੀ ਕੀ ਪਤਾ ਨੀ ਉਹ ਮੈਨੂੰ ਖ਼ਾਰਸ਼ ਹੋ ਹੀ ਜਾਂਦੇ ਹੋਈ ਜਾਂਦੇ ਖ਼ਾਰਸ਼ ਨਹੀਂੀ ਜਾਂਦੀ ਮੈੂੰ ਤਾਂ ਨਹੀਂ ਇਹ ਜਹਾੋ ਜਿਹਾ ਰੀਲਾ ਮੱਛਰ ਮਰੇ
ਅੱਛਾ ਅੱਛਾ ਹਾਂ ਮੱਛਰ ਬੜੇ ਤਰ੍ਹਾਂ ਦੇ ਨੇਬ ਬੜੇ ਗੰਦੇ ਗੰਦੇ ਬਛਾ ਚਲੋ ਫਰ ਕੋਈ ਨੀ ਮੈਂ ਫਿਰ ਦੇਖਾਂਗੀ ਫਿਰ ਦੱਸਾਂਗੀ ਤੁਹਾਨੂੰ ਜੇ ਕੁਛ ਠੀਕ ਹੈ ਠੀਕ ਹੈ ਹਜੀ ਠੀਕ